ਹੈਲੋ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਔ।
ਜੀ ਬਸ ਘਰ ਨਾਲ ਕੰਮ ਵਿੱਚ ਲਗੇ ਹੋਏ ਏ ਤੁਸੀਂ ਦੱਸੋ।
ਅੱਛ ਅੱਛਾ-ਅੱਛਾ ਜੀ। ਕੰਮ ਤਾਂ ਤੁਹਾਨੂੰ ਪਤਾ ਵੀ ਲੇਡੀਜ਼ ਦੇ ਸਾਰਾ ਦਿਨ ਨੀ ਖ਼ਤਮ ਹੁੰਦੇ ਹੈਗੇ ਨਾ।
ਹਾਂਜੀ-ਹਾਂਜੀ ਜੀ ਬਿਲਕੁਲ ਸਇ ਦਸੇ ਅੋ। ਸਾਰਾ ਦਿਨ ਕਮ ਵਿੱਚ ਲਗੀ ਰੇਂਦੀ ਏ ਲੇਡਿਸ ਫਿਰ ਭੀ ਖਤਮ ਨੀ ਹੁੰਦਾ ਕੰਮ।
ਹਾਂਜੀ।
ਸੋਚਦੇ ਤੇ ਥੋੜਾ ਅ ਘੂਮ ਵੂਮ ਕੇ ਆਏ ਇਸ ਖੇਤੀ ਚ। ਖੇਤੀ ਭੀ ਦੇਖ ਆਏ ਕਿਉਂਕਿ ਦੇਖੋ ਅ ਅਬ ਥੋੜਾ ਮੌਸਮ ਵੀ ਠੀਕ ਸਾ ਹੋ ਗਿਆ ਹੈ। ਤੋਂ ਜਾ ਇ ਨੀ ਪਾ ਰੇ ਕਾਮ, ਕਾਮ ਕੀ ਵਜੈ ਸੇ। ਇੰਨਾ ਕਾਮ ਕਾ ਲੋਡ ਰੇਅ ਲੇਡੀਜ਼ ਕੇ ਉੱਪਰ, ਇੰਨਾ ਕਾਮ ਕਾ ਲੋਡ ਰਹਤਾ ਹੈ।
ਹੋਰ ਕੇਆ। ਲੇਡੀਸ ਦਾ ਫੇਿਰ ਐਵੇਂ ਹੁੰਦਾ ਦੇਖੋ ਜਿਵੇਂ ਹੁਣ ਕੱਪੜੇ ਧੋਣੇ ਨੇ ਹਨਾ। ਘਾਰ ਦੀ ਸਫ਼ਾਈ, ਕਰਨੀ ਏ ਤੇ ਫੇਰ ਸਾਰਾ ਹੋਰ ਕਿਚਨ ਦਾ ਕੰਮ ਕਰਨਾ ਏਂ ਸਾਰਾ ਕੁਛ ਸ ਲੇਡੀਜ਼ ਦੇ ਹੱਥ ਚ ਹੁੰਦਾ ਸਾਰਾ ਕੁਛ ਫੇਿਰ ਲੇਡੀਜ਼ ਨੂੰ ਕਰਨਾ ਹੁੰਦਾ ਏ।
ਹਾਂਜੀ-ਹਾਂਜੀ ਫਿਰ ਤੇ ਬੱਚਿਆਂ ਨੂੰ ਵੀ ਸਮਾਲਨਾ ਹੁੰਦੈ ਜੀ।
ਹੋਰ ਕੀ ਆ ਹੁਣ ਬੱਚਿਆਂ ਨੂੰ ਵੈਸੇ ਛੁੱ ਟੀਆਂ ਹੋਈਏ ਹੋਈਏ ਤਾਂ ਹੁਣ ਕੰਮ ਸਾਰਾ ਦਿਨ ਨੀ ਖਤਮ ਹੁੰਦੇ ਹੈਗੇ ਸਾਰਾ ਦਿਨ ਲੱਗੇ ਰੇਂਦੇ ਏ।
ਹਾਂਜੀ ਸਾਰਾ ਦਿਨ ਯੇ ਕਦੀ ਬੱਚੇ ਕੇਨਦੇ ਯੇ ਨੀ ਖਾਣਾ ਯੇ ਨੀ ਖਾਣਾ ਵੋ ਨੀ ਖਾਣਾ। ਕੁਛ-ਕੁਛ।
ਹਾਂਜੀ ਹੋਰ ਕੇਆ
ਹੋਰ ਇ ਹੋਰ ਫਰਮਾਇਸ਼ ਹੁੰਦੀ ਨੀ ਤਾਂ ਹਮੇ ਯ ਚੰਗਾ ਨੀ ਲਗਦਾ ਯ ਚੰਗਾ ਨ ਬਸ ਜੰਕ ਫੂਡ ਖਿਲਵਾ ਲੋ ਬੱਚੋ ਨੂੰ।
ਹਾਂਜੀ।
ਜੰਕ ਫੂਡ ਨਾਲ ਇੰਤਨੇ ਪਾਗਲ ਏਣੀ ਬੱਚੇ ਬਸ ਸੋਚਤੇ ਰੇਤੇ ਏ ਕੀ। ਘਰ ਕਾ ਦੇਸੀ ਖਾਨਾ ਨੀ ਖਾਣਾ ਉਨੋ ਨੇ
ਹੋਰ ਕੇਆ ਹੁਣ ਤਾਂ ਬਾਹਰ ਦਾ ਜ਼ਿਆਦਾ ਖਾਂਦੇ ਏ।
ਹਾਂਜੀ ਤੇ ਮੋਮੋਸ ਹੋ ਗਏ ਤੇ ਬੱਚੋ ਨੂੰ ਤੇ ਪੀਜ਼ਾ, ਤੇ ਕੋਲ ਡ੍ਰਿੰਕ ਬਸ। ਉਨੋ ਨੀ ਤੇ ੳਨਾਂ ਨੇ ਨਾਲ ਇ ਪੇਟ ਭਰ ਲੇਆ
ਹਾਂਜੀ। ਏਦਾਂ ਏ ਨਾ ਫਿਰ ਬਾਰਲਾ ਬੱਚਿਆਂ ਲਈ ਸਹੀ ਵੀ ਰਹਿੰਦਾ ਹੈਗਾ। ਸ ਬਿਲਕੁਲ ਨੀ ਹੁੰਦਾ ਹੈਗਾ। ਫੇਰ ਕਈ ਵਾਰ ਪੇਟ ਦਰਦ ਵਗੈਰਾ ਪੇਟ ਇਨਫੈਕਸ਼ਨ ਹੋਂਦੀ ਏ ਫਿਰ ਬੱਚਿਆਂ ਨੂੰ। ਬੋਤ ਦਿੱਕਤ ਆਂਦੀ ਐ।
ਇੱਕਕਾ ਦਦੀ ਰ ਇ ਇਨ ਕੇ ਨਾਮ ਸੁਣਦੇ ਬੱਚੇ ਮ ਪਾ ਨੀ ਆ ਜਾਂਦਾ ਨਹੀਂ
ਹਾਂਜੀ
ਔਰ ਅਗਰ ਕੋਈ ਮਹਿਮਾਨ ਆ ਜਾਏ ਨਾ ਤਾਂ ਪੈਲੇ ਏਹੀ ਪੁੱਛਤਾ ਏ ਰੋਟੀ ਖਾਈ ਹੈ ਨਹੀਂ। ਮਹਿਮਾਨ ਨਲੂੰ ਤ ਮੰਮੀ ਏਧਰ ਰੋਟੀ ਨੀ ਪਾਉਣੀ ਹੈ ਤੇ ਫਿਰ ਮੈ ਇਹਨਾਂ ਨੇ ਫਾਸਟ ਫੂਡ ਲੈ ਕੇ ਆ ਜਾਣੀ ਬੱਚੇਨੇ ਉਹ ਹੋ ਰਹੇ ਨ ਫਾਸਟ ਫੂਡ ਕੇ ਉੱਪਰ ਡਿਪੈਂਡ।
ਹੋਰ ਕੇਆ?
ਮਗਰ ਐਏਆ ਉਹੀ ਅਗਰ ਆਪਾਂ ਖਾਣਾ ਬੱਚੇ ਨੂੰ ਘਰ ਬਣਾ ਕੇ ਦੇਈਏ ਤਾਂ ਜ਼ਿਆਦਾ ਵਧੀਆ ਰਹਿੰਦਾ ਹਨਾ ਆਪਾਂ ਨੂੰ ਪਤਾ। ਤਾਂ ਵੀ ਹੁੰਦਾ ਵੀ ਕਿੱਦਾਂ ਦਾ ਆਪਾਂ ਨੇ ਮਟੀਰੀਅਲ ਵਗੈਰਾ ਯੂਜ ਕੀਤਾ ਹੋਇਆ ਹੈ।
ਹਾਂਜੀ- ਹਾਂਜੀ ਦੇਖੋ ਵੋ ਉਸੀ। ਕੜਾਈ ਵਿੱਚ ਈ ਕਿਤਨਾ ਕਿਤਨਾ ਤੇਲ ਹੋਨ ਕਰਕੇ ਔਰ ਉਹ ਕਾਲਾ- ਕਾਲਾ ਹੁੰਦਾ ਨੀ ਗੰਦਾ ਉਸੀ। ਉਸੀ ਨਾਲ ਪਰੋਠੇ ਬਣਾ ਦੇ ਜਾਂ ਉਸ ਨਾਲ ਫਿਰ। ਮੋਮੋਜ਼ ਉਸੀ ਤੇਲ ਕੋ ਯੂਜ ਕਰਕੇ।
ਹਾਂਜੀ ਬਹੁਤ ਚੀਜ਼ਾਂ ਨੇ ਹੁਣ ਤਾਂ ਜਿਵੇਂ, ਯੂਟਿਊਬ ਤੇ ਆਪਾਂ ਹਨਾ ਸੋਸ਼ਲ ਮੀਡੀਆ ਤੇ ਯੂਜ। ਦੇਖ ਸਕਦੇ ਹਾਂ, ਫੇਰ ਓਦਾਂ ਹੀ ਆਪਾਂ ਰੈਸਪੀ ਵਗ਼ੈਰਾ ਦੇਖ ਕੇ ਬਣਾ ਸਕਦੇ ਐ।
ਹਾਂਜੀ ਹਾਂਜੀ
ਹੋਰ ਕਯਾ?
ਵਜੇ ਕੁਕਰ ਨਾਲ ਲਈ ਇੰਨੀ ਮਿਹਨਤ ਇੰਨੀ ਮਿਹਨਤ ਤਾਂ ਬਸ ਕੀ ਹੈ ਨੀ ਹਮਾਰੇ, ਕੋਲੋਂ ਹੋਤੀ ਹੀ ਨੀ।
ਹਾਂਜੀ
ਬਸ ਵਹੀ ਹੈ ਹਮ ਹਮਸੇ ਇਤਨੀ ਮੇਹਨਤ ਨਹੀ ਹੈ ਦੇਖੋ ਕਿਸਾਨ ਕੀ ਇਨੀ ਮਿਹਨਤ ਕਰਤਾ ਹੈ ਖੇਤਾਂ ਵਿੱਚ ਸਾਰੇ ਦਿਨ ਗਰਮੀ ਨਾਲ ਲਗਾ ਰਹਿਤਾ ਹੈ ਕ ਖੇਤੀ। ਕਰਦਾ ਹੈ ਕਦੀ, ਪਾਣੀ ਸੇ ਜੋਤਤਾ ਹੈ।
ਹਾਂਜੀ, ਉਹੀ ਤਾਂ ਹੈ ਵੀ ਗਰਮੀ ਦੇ ਵਿੱਚ ਇੰਨਾ ਉਹ ਕਰਦੇ, ਦੇਖੋ ਕਿਵੇਂ ਕਿਵੇਂ ਖੇਤੀ ਕਰਦੇ ਨੇ, ਕਦੇ ਰਾਤ ਨੂੰ ਜਾ ਜਾ ਕੇ। ਤੇ ਕਰਦੇ ਨੇ ਪਾਣੀ ਵਗੈਰਾ ਲਗਾਂਦੇ ਨੇ ਫਿਰ ਮੋਟਰਾਂ। ਹੱਲ ਚਲਾਉਂਦੇ ਨੇ ਹਨਾ ਵੀ ਕਿੰਨਾ ਉਹ ਮੁਸ਼ਕਿਲ। ਤੇ ਉਹ ਕਰਦੇ ਨੇ, ਫੇਰ ਹੁਣ ਆਏ ਅੱਜ ਕੱਲ ਕੈਮੀਕਲ ਵੀ ਬਹੁਤ ਪਾਏ ਜਾਂਦੇ ਨੇ, ਹੁਣ ਮਿੱਟੀ ਦੇ ਵਿੱਚ ਵੀ ਬਹੁਤ ਕੈਮੀਕਲ ਪਾਂਦੇ ਨੇ।
ਹਾਂਜੀ ਹਾਂਜੀ ਦੇਖੋ ਜੋ ਆਪਣੀ ਮਿਹਨਤ ਨਾਲ ਸਬ ਦਾ ਪੇਟ ਭਰਦਾ ਹੈ, ਵੋਹੀ ਕਿਸਾਨ। ਜਦੋ ਸਵੇਰਾ ਉੱਠ ਕੇ ਰੋਟੀ ਖਾਂਦਾ ਹੈ। ਤਾਂ ਇਹ ਰੋਟੀ ਕਿਸਾਨ ਨੇ ਦਿਨ ਰਾਤ ਦੀ ਮਿਹਨਤ ਦਾ ਨਤੀਜਾ ਹੁੰਦੀ, ਲੇਕਿਨ ਅੱਜ ਕੱਲ ਦੇ ਬੱਚੇ ਨੂੰ ਕਦਰ ਨੀ ਹੁੰਦੀ। ਜੰਕ-ਜੰਕ ਫੂਡ ਕੀ ਨੀਡ ਹੋਂਦੀ ਹੈ ਓਹਨੂੰ।
ਉਹੀ ਫੇਰ, ਹੁਣ ਜੇ ਜ਼ਿਆਦਾ ਜੰਕ ਫੂਡ ਖਾਂਦੇ ਆਂ, ਬਾਹਰਲਾ ਖਾਂਦੇ ਆਂ ਤਾਂ ਫੇਰ ਹੁਣ ਬਿਮਾਰੀਆਂ ਵੀ ਵੱਧ ਵੱਧ ਰਹੀਆਂ ਨੇ, ਓਨੀਆਂ ਬਿਮਾਰੀਆਂ ਲੱਗ ਰਹੀਆਂ ਨੇ ਸਿਹਤ ਖਰਾਬ ਹੋ ਰਹੀ ਹੈ, ਮੋਟਾਪਾ ਆਉਂਦਾ ਸ਼ਰੀਰ ਤੇ।
ਬਿਲਕੁਲ ਬਿਲ।
ਮੋਰ।
ਸਵੇਰਾ ਨਹੀ ਉੱਡਦੇ। ਔਰ ਦੇਖੋ, ਕਿਸਾਨ ਜੋ ਹੁੰਦਾ ਨਹੀਂ ਸਵੇਰੇ ਉੱਠਤੇ ਹੀ ਸੂਰਜ ਨਿਕਲਦਾ ਹੈ ਤੋਂ ਕੱਲਾ ਹੀ ਸ਼ੁਰੂ ਹੋ ਜਾਂਦਾ। ਜਦੋਂ ਸਾਰਾ ਪਿੰਡ ਅਜੋਂ ਸੋ ਰਾ ਹੁੰਦਾ ਤਾਂ ਕਿਸਾਨ ਆਪਣੇ ਖੇਤਾਂ ਵੱਲ ਨਿਕਲ ਜਾਂਦਾ।
ਹੋਰ ਕਿਆ?
ਆਪਣੀ ਫਸਲ ਤੋਂ ਦੇਖਦਾ ਨੀ ਪਾਨੀ ਚਾਹੀਦਾ। ਏ ਖੇਤਾਂ ਵਿੱਚ ਕੀੜਾ, ਮਕੌੜਾ ਤੋਂ ਨੀ ਮੌਸਮ ਦੇਖਤਾ ਧੂਪ ਹੋਵੇ ਠੰਡ ਹੋਵੇ ਜੋ ਵੀ ਹੋਵੇ ਦੇ ਕਿਸਾਨ ਕਾ ਕਾਮ ਹੀ ਰੁਕਤਾ ਵੋ ਕਰਤਾ ਈ ਰਹਿਤਾ
ਹਾਂਜੀ ਇਹ ਤਾਂ ਹੈ
ਤੇ ਹੁਣ ਹਮਸੇ ਕੋਈ ਬੱਚੇ ਫਰਮਾਇਸ਼ ਕਰਨੇ ਹੁੰਦੇ ਤਾਂ ਹਾ ਮੇ ਗਰਮੀ, ਗਰਮੀ ਨਾਲ ਹਮਸੇ ਹੋਤੇ ਈ ਨਹੀਂ
ਉਹੀ ਤਾਂ ਹੁਣ ਗਰਮੀ ਦੇ ਨਾਲ ਵੀ ਬੁਰਾ ਹਾਲ ਹੋ ਜਾਂਦਾ ਫਿਰ ਲੇਡੀਸ ਦਾ ਕਿਚਨ ਚ ਵੀ ਖੜਨਾ ਕਿੰਨਾ ਔਖਾ ਲੱਗਦਾ ਆਪਾਂ ਨੂੰ ਵੀ ਕੰਮ ਕਰਨਾ ਤੇ ਫੇਰ ਆਪਾਂ ਚਲੋ ਬਾਹਰ, ਜਿਹਨੇ ਬੰਦੇ ਨੇ ਧੁੱਪਾ ਦੇ ਵਿੱਚ ਕਰਨਾ, ਉਹਨਾ ਨੂੰ ਤਾਂ ਬਹੁਤ ਜ਼ਿਆਦਾ ਔਖਾ ਹੁਣ ਮਿਸਤਰੀ ਦੇਖੋ ਜਿਵੇਂ ਹੁੰਦੇ ਨੇ, ਹਨਾ ਘਰ ਵਗੈਰਾ ਬਣਾਦੇ ਨੇ ਉਹਨਾਂ ਨੂੰ ਵੀ
ਹਾਂਜੀ ਆਜੀ, ਹਾਂਜੀ ਸਹੀ ਦਿਸਦੇ ਹੋ। ਬਸ ਇਹੀ ਐ। ਸਾਰਾ ਦਿਨ ਮਿਹਨਤ ਕਰਨੀ, ਹੋਦੀ ਔਰਤ ਨੂੰ ਵੀ, ਕਿਸਾਨ ਨੂੰ ਵੀ।
ਹੋਰ ਕੀ। ਹੀਅ।
ਦੇਖੋ ਕਿਸਾਨ ਤਾਂ ਸਹੀ ਐ, ਹਮ ਤਾਂ ਫਿਰ ਬੀ ਮੇ ਤੇ ਛੱਤ ਦੇ ਨੀਚੇ ਬੈਠ ਕੇ, ਰੋਟੀ ਪੋ ਲੇਦੀ ਉਹ ਤੋ ਬਾਹਰ ਹੀ ਖਾਂਦੇ ਰੋਟੀ ਵੀ, ਖੇਤ ਨਾਲ ਬੈਠ ਕੇ
ਹਾਂਜੀ ਈ।
ਬਰਸਾਤ ਠੀਕ ਹੋਵੇ ਜ ਬਰਸਾਤ ਹੋਵੇ, ਨਾ ਹੋਵੇ ਜੋ ਵੀ ਹੋਵੇ ਲੇਕਿਨ ਉਨੋ ਨੇ ਆਪਣਾ ਕਾਮ ਨੀ ਰੋਕਣਾ।
ਮਗਰ ਆਇ ਹੁੰਦਾ, ਜੇ ਜ਼ਿਆਦਾ ਬਰਸਾਤ ਹੁੰਦੀ, ਐ ਫੇਰ ਵੀ ਖ਼ਰਾਬ ਹੋ ਜਾਂਦੀ, ਐ ਫਿਰ ਫਸਲ ਵੀ
ਜੈਹ ਤੌ ਹੈ ਫਸਲ ਤੌ ਖਰਾ।
ਫੇਰ ਵੀ ਉਹਨਾਂ ਨੂੰ, ਘਾਟਾ ਪੈਂਦਾ ਬਹੁਤ ਹੈਨਾ।
ਦੇਖੋ ਫਸਲ ਆ, ਬਰਸਾਤ ਕੇ ਟਾਈਮ ਪੇ ਠੀਕ ਹੋ ਜਾਵੇ, ਬਰਸਾਤ ਤਾ ਫਸਲ। ਉਹ ਤਾਂ ਫ਼ਸਲ ਖੁਸ਼, ਉਹ ਕਿਸਾਨ ਵੀ ਖ਼ੁਸ਼। ਅਗਰ -ਅਗਰ, ਜਿਆਦਾ ਹੋ ਜਾਵੇ ਤਾਂ ਫਸਲ ਵੀ ਡੂਬ ਜਾਂਦੇ ਨੇ।
ਹੋਰ ਕੀ?
ਸਾਰੀ ਮਿਹਨਤ ਮਿੱਟੀ ਚ ਮਿਲ ਗਈ।